ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਜੀ ਵਧੀਆ ਤੁਸੀਂ ਦੱਸੋ।
ਵਧੀਆ ਹੋਰ ਕੀ ਕਰ ਰਹੇ ਔ।
ਪਰਸ ਜੇ ਸਬਜ਼ੀ ਬਣਾਉਣ ਲੱਗੀ ਸੀ ਹੁਣ, ਮੈਂ ਕਿਹਾ ਚਲੋ ਪਹਿਲਾਂ ਦਸ ਮਿੰਟ ਗੱਲ ਹੀ ਕਰ ਲਈਏ। ਹਾਂਜੀ ਹਾਂਜੀ ਸਾਡੇ ਲੇਟ ਹੀ ਹੋ ਜਾਂਦਾ, ਖਾਣਾ ਪੀਣਾ ਨਾ।
ਅੱਛਾ
ਹੂ ਹੋਰ ਤੁਸੀਂ ਦੱਸੋ।
ਬਸ ਵਧੀਆ ਰੋਟੀ ਪਾਣੀ ਖਾ ਕੇ ਬੈਠੇ ਆ।
ਅੱਛਾ ਅੱਛਾ ਜਲਦੀ ਖਾ ਲਈ ਆ ਨਾ ਤੁਸੀਂ।
ਹਾਂਜੀ ਅੱਜ ਜਲਦੀ ਖਾ ਲਈ।
ਅੱਛਾ ਅੱਛਾ ਕੀ ਬਣਾਇਆ ਸੀ।
ਆਜ ਅਸੀਂ ਆਲੂ ਗੋਭੀ ਬਣਾਈ ਸੀ।
ਆਲੂ ਗੋਭੀ। ਅੱਛਾ ਅੱਛਾ ਠੀਕ ਹੈ ਮੈਂ ਸੁਣਿਆ ਗਰਮੀ ਚ ਗੋਭੀ ਚ ਕੀੜੇ ਹੋ ਜਾਂਦੇ ਐ।
ਨਹੀਂ ਨਹੀਂ ਸਾਫ਼ ਲੈ ਕੇ ਆਏ ਸੀ।
ਅੱਛਾ ਅੱਛਾ ਮਹਿੰਗੇ। ਮਹਿੰਗੀ ਵੀ ਤਾਂ ਹੁੰਦੀ ਨਾ ਫਿਰ, ਅੱਛਾ ਅੱਛਾ ਠੀਕ ਹੈ।
ਹਾਂਜੀ ਬਹੁਤ ਮਹਿੰਗੀ ਸੀ ਗੋਭੀ।
ਅੱਛਾ
ਹਾਂਜੀ
ਠੀਕ ਹੈ। ਚਲੋ ਜਿਹੜੀ ਚੀਜ਼ ਖਾਣੀ ਖਾਣੀ ਹੋਈ ਐ, ਆਪਾਂ ਕੀ ਕਰ ਸਕਦੇ ਨਾ।
ਹੂ, ਇਹ ਤਾਂ ਹੈ ਤੁਸੀਂ ਦੱਸੋ ਕੀ ਬਣਾ ਰਹੇ।
ਅਸੀਂ ਬਣਾ ਰਹੇ ਐ, ਤੋਰੀ।
ਤੋਰੀ ਬਣਾ ਰੇ, ਅੱਛਾ ਠੀਕ ਹੈ, ਖਾ ਲੈਂਦੇ ਆ ਤੁਹਾਡੇ। ਸਾਰੇ ਤੋਰੀ
ਨਹੀਂ ਜੀ ਸਾਡੇ ਕੁੜੀਆਂ ਤੇ ਨਾ, ਮੂੰਹ ਜੇਹਾ ਵੱਟ ਕੇ ਖਾਂਦੀਆਂ ਨੇ ਪਰ ਕੀ ਕਰੀਏ। ਹਾਂ ਤੇ ਫੇਰ ਵੀ ਬਣਾਉਣੀ ਤਾਂ ਹੈ ਹੀ ਆ ਕੁਛ ਨਾ ਕੁਛ ਸਬਜ਼ੀ ਸਮਝ ਹੀ ਨੀ ਆਉਂਦੀ ਸੀ ਬਣਾਈਏ
ਇਹ ਤਾਂ ਹੈ।
ਹਾਂ। ਫੇਰ ਹੋਰ ਕੀ ਕਰੀਏ, ਫਿਰ ਤੋਰੀ- ਤੂਰੀ ਬਣਾਉਣੀ ਪੈ ਜਾਂਦੀ ਐ।
ਹੂੰ ਵੈਸੇ ਤੁਸੀਂ ਜ਼ਿਆਦਾ ਲੇਟ ਹੋ ਜਾਂਦੇ ਹੋ ਨਾ ਫਿਰ ਉੱਠਦੇ ਕਿੰਨੇ ਟਾਈਮ ਸਵੇਰੇ
ਸਵੇਰੇ ਸਵੇਰੇ ਦੇ ਤਾਂ ਬਸ ਪੁੱਛੋ ਹੀ ਨਾ ਤੁਸੀਂ ਜਦੋਂ ਦੀ ਹਾਂ ਜਦੋਂ ਛੁੱਟੀਆਂ ਛੁੱਟੀਆਂ ਪਈਆਂ ਹੋਈ ਨਾ ਸਾਡੇ ਕੁੜੀਆਂ ਤਾਂ ਜੀ ਬਾਹਾਰ ਇੱਕ ਵਜਾ ਦਿੰਦੇ। ਉੱਠਦੀ ਉੱਠਦੀ ਹੈ ਹੋਰ ਮੈਨੂੰ ਤਾਂ ਖੀਝ ਚੜ ਜਾਂਦੀ।
ਹਾਂ ਚੜ੍ਹਨੀ ਆ ਫੇਰ ਟਾਈਮ ਬਹੁਤ ਹੋ ਜਾਂਦਾ। ਅੱਧੀ ਦੁਪਹਿਰ ਚੜ ਜਾਂਦੀ ਬਾਰਾਂ-ਇਕ
ਹੋਰ ਲੋਕੀ ਤਾਂ ਸਵੇਰੇ ਉੱਠ ਉੱਠ ਕੇ ਕੰਮ ਕੁਮ ਨਿਬੇੜ ਕੇ, ਨਾਸ਼ਤਾ ਤੇ ਲੰਚ ਕਰਕੇ ਦੁਬਾਰਾ ਸੋਣ ਨੂੰ ਹੋ ਜਾਂਦੇ।
ਹੂੰ ਹੂੰ ਇਹ ਤਾਂ ਹੈ ਗਿਆਰਾਂ ਸਾ ਸਾਢੇ ਗਿਆਰਾਂ ਵਜੇ ਲੋਕੀ ਪੈ ਜਾਂਦੇ ਐ ਦੁਬਾਰਾ
ਹੋਰ ਸਾਡੇ ਕੁੜੀਆਂ ਦਾ ਉੱਠ ਉੱਠਦੀਆਂ ਬਾਰਾਂ ਬਾਰਾਂ ਵਜੇ ਤੱਕ ਈ
ਹੂੰ ਹੂੰ ਗੱਲਤ ਗੱਲ ਹੈ।
ਹੂੰ ਗਲਤ ਗੱਲ ਹੈ ਨਾ ਹਾਂ ਏਦਾਂ ਨੀ ਨਾ ਕਰਨਾ ਚਾਹੀਦਾ। ਦਾ ਟਾਈਮ ਨਾਲ ਉੱਠੋ ਤੇ ਬੰਦਾ ਐਕਟਿਵ ਵੀ ਰਹਿੰਦਾ। ਹੁਣ ਜਦੋਂ ਉੱਠਣਾ ਹੀ ਹੈ ਇੱਕ ਇੱਕ ਵਜੇ ਤੱਕ ਤਾਂ ਬੰਦਾ ਐਕਟਿਵ ਕੀ ਰਹੋ ਪ ਆਲਸ ਤੇ ਪਿਆ ਰਹਿੰਦਾ ਸਾਰਾ ਦਿਨ ਕੰਮ ਵੀ ਨੀ ਹੁੰਦਾ ਕੋਈ ਚੱਜ ਦਾ ਘਰ ਚ ਹੁਣ ਜਦੋਂ ਸਕੂਲ ਖੁੱਲੋਗੇ ਬੱਚਿਆਂ ਦੇ ਤੇ ਸਕੂਲ ਜਾਊਗੇ ਤੇ ਫੇਰ ਦੋਂ ਚੰਗੀ ਤਰ੍ਹਾਂ ਸਫਾਈਆਂ ਹੋਣੀਆਂ ਘਰ ਚ
ਹੂੰ ਬਸ ਥੋੜੇ ਦਿਨ ਥੋੜੇ ਦਿਨ ਰਹਿ ਗਏ ਸਕੂਲ ਖੁਲਣ ਨੂੰ ਹੂੰ
ਤੁਸੀਂ ਜੋਬ ਵਗੈਰਾ ਕਰਦੇ ਤੁਸੀਂ
ਨਹੀਂ ਜੀ ਹਾਊਸ ਵਾਈਫ ਹੈਗੀ ਆ
ਅੱਛਾ
ਹਮ ਹਾਂਜੀ ਪਹਿਲਾਂ ਕਰਦੇ ਹੁੰਦੇ ਸ ਹੁਣ ਨਹੀਂ ਕਰਦੀ ਹੁਣ ਘਰੇ ਰਹਿੰਨੀ ਏ
ਅੱਛਾ ਪਹਿਲਾਂ ਕੀ ਕਰਦੇ ਸੀ
ਪਹਿਲਾਂ ਬਸ ਉਹ ਪੈਕਿੰਗ ਫੂਕਿੰਗ ਦਾ ਕੰਮ ਸੀ ਮੇਰਾ ਹਾਂਜੀ ਫੇਰ ਛੱਡਤਾ ਸੀ ਸੈਲਰੀ ਬਹੁਤ ਘੱਟ ਸੀ ਉੱਥੇ ਨਾ ਤਾਂ ਛੱਡਤਾ ਹਮ ਹਮ ਪਰ ਇਹ ਹੈ ਕਿ ਜੋਬ ਵਗੈਰਾ ਕਰਨੀ ਚਾਹੀਦੀ ਘਰ ਰਹਿ ਕੇ ਤਾਂ ਬੰਦਾ ਨਾ ਆਲਸ ਸ਼ਿਆਲਸੀ ਜਾ ਜਾਂਦਾ ਬਾਹਰ ਜਾ ਹਾਂ ਅੰਦਰ ਬਾਹਰ ਜਾਵੇ ਤਾਂ ਬੰਦਾ ਐਕਟਿਵ ਰਹਿੰਦਾ ਘਰ ਦਾ ਵੀ ਸਾਰਾ ਹੋ ਜਾਂਦਾ ਬਾਹਰ ਪਲਾ ਵੀ ਹੋ ਜਾਂਦਾ ਹੁਣ ਘਰੇ ਰਹਿ ਕੇ ਕਰਦਾ ਹੀ ਉਹ ਹੈਗਾ ਤਾ ਨੀ ਕਿ ਬਸ ਡਾਊਨ ਡਾਊਨ ਜਾ ਸਰੀਰ ਰਹਿੰਦਾ ਹਮ
ਹੋਰ ਦੱਸ
ਬਸ ਵਧੀਆ ਜੀ
ਠੀਕ ਹੈ ਹੋਰ ਕਿਤੇ ਚੱਲੇ ਚੱਲਿਆ ਨੀ ਫੇਰ ਜੂਨ ਜੁਲਾਈ ਚ ਘੁੰਮਣ ਫਿਰਣ
ਨਹੀਂ ਜੀ ਨਹੀਂ
ਗਰਮੀ ਬਇ ਕਿਟ ਕਲਿਆ ਨਹੀਂ ਜਾਂਦਾ
ਤੁਸੀਂ ਵੀ ਨੀ ਗਏ
ਨਹੀਂ ਗਰਮੀ ਚ ਕਿੱਥੇ ਜਾਇਆ ਜਾਂਦਾ
ਹਾਂ ਇਹ ਤਾਂ ਹੈ ਗਰਮੀ ਚ ਨਹੀਂ ਜਾਇਆ ਜਾਂਦਾ ਹਮ
ਹਮ ਹੋਰ ਤੁਸੀਂ ਦੱਸੋ
ਬਸ ਜੀ ਬਸ ਹੁਣ ਖਾਣਾ ਖੁਣਾ ਬਣਾਉਣ ਲੱਗੇ ਹੋਏ ਆ
ਹਾਂਜੀ ਹਾਂ
ਹੋਰ
ਹੋਰ ਤੁਸੀਂ ਦੱਸੋ ਸਭ ਠੀਕ ਹੈ ਘਰੇ
ਹਾਂਜੀ-ਹਾਂਜੀ ਸਭ ਠੀਕ ਹੈ। ਹੋਰ ਤੁਸੀਂ ਕੀ ਕਰਦੇ?
ਕੁਛ ਨੀ ਬਸ ਰੋਟੀ ਪਾਣੀ ਖਾ ਕੇ ਸੋਚ ਰਹੇ ਸੀ ਬਾਹਰ ਨੂੰ ਸੈਰ ਜੇਹੇ ਕਰ ਆਈਏ ਥੋੜ੍ਹੀ ਜੀ, ਬੋਡੀ ਫਿਟ ਹੀ ਰਹਿੰਦੀ ਹੈ ਡਾਇਜਸਟ ਦਾ ਵੇ ਰਾਤ ਨੂੰ ਜੇ ਬੰਦਾ ਖਾ ਪੀ ਕੇ ਸੈਰ ਕਰੇ,
ਹਾਂ ਇਹ ਤਾਂ ਹੈ ਸਾਡੇ ਨਾਲ ਡੋਗੀ ਰੱਖਿਆ ਹੋਇਆ। ਤੇ ਅਸੀਂ ਤਾਂ ਹਾਂ, ਜਦੋਂ ਰੋਟੀ ਰੋਟੀ ਖਾਣੀ ਤੇ ਉਹਨੂੰ ਬਸ ਇੱਕ ਕਮਾਨ ਲੈ ਜਾਂਦੇ ਬਾਹਾਰ ਨਾਲ ਆਪਣੀ ਵੀ ਸੈਰ ਹੋ ਜਾਂਦੀ ਆ।
ਹਾਂ, ਸਹੀ ਹੈ ਫਿਰ ਤਾਂ ਕਿਹੜੀ ਬਰੀਡ ਈ ਹੋਈ ਸੀ।
ਅਸੀਂ ਪਮੇਰੀਅਨ ਰੱਖਿਆ ਹੋਇਆ ਜੀ।
ਠੀਕ ਹੈ।
ਹੂੰ, ਤੁਸੀਂ ਰੱਖਿਆ? ਸਾਡੇ, ਦੋ ਸਾਲ ਦਾ ਹੋ ਜਾਣਾ ਉਹਨੂੰ ਅਗਸਤ ਚ,
ਅੱਛਾ,
ਹਾਂਜੀ,
ਠੀਕ ਹੈ ਹਾਂਜੀ, ਹੈ
ਅੱਛਾ, ਤੁਸੀਂ ਕਿਹੜਾ ਰੱਖਿਆ?
ਸਾਡੇ ਛਿਟਜੂ ਹੈ।
ਅੱਛਾ-ਅੱਛਾ, ਕੀ ਨਾਂ ਉਹਦਾ?
ਸ਼ੀਰੋ,
ਅੱਛਾ, ਸੋਹਣਾਂ ਨਾ ਰੱਖਿਆ। ਤੇ ਸਾਡੇ ਦਾ ਡੋਗੀ ਦਾ ਨਾ ਮਾਊ ਹੈ।
ਅੱਛਾ, ਹਾਂ ਤੁਹਾਡੇ ਵੀ ਡੋਗੀ ਦੇ ਨਾਮ ਸੋਹਣਾ ਮਾਊ,
ਹਾਂਜੀ ਬਸ ਉਹ, ਮਾਊ ਮਾਊ ਕਰਦਾ ਸੀ ਅਸੀਂ ਮਾਊ ਰੱਖਦਾ। ਫੇਰ ਉਹਦਾ ਨਾ ਮੈਂ ਕਿਹਾ ਬਿਲੀ ਵਾਂਗ ਕਰੀ ਜਾਂਦਾ ਮਾਊ-ਮਾਊ ਹੂੰ, ਨਾ ਹੀ ਨੀ ਕੋਈ ਮਿਲ ਰਿਹਾ। ਪਹਿਲਾਂ ਅਸੀਂ ਰੱਖਣਾ
ਅੱਛਾ,
ਜੀ ਔਰੀਓ ਰੱਖਣਾ ਸੀ ਫਿਰ, ਸਾਡੇ ਇੱਧਰ ਨਾ ਕਿਸੇ ਡੋਗੀ ਦਾ ਨਾਂ ਹੈਗਾ ਔਰੀਓ ਫੇਰ ਅਸੀਂ ਰੱਖਿਆ ਹੀ ਨੀ, ਹਾਂਜੀ,
ਠੀਕ ਆ।
ਫੇਰ ਉਹ ਨਾ ਸਾਡੇ ਪਹਿਲੋਂ ਰੱਖਿਆ ਸੀ ਇੱਕ ਡੋਗੀ ਉਹਦਾ ਨਾਂ ਸੀ।
ਅੱਛਾ, ਕਿਹੜੇ ਬਰੇਟ ਸੀ?
ਹ, ਉਹ ਨਾ ਮਤਲਬ, ਵੱਢਣ ਲੱਗ ਪਿਆ ਸੀ ਸਾਡੇ
ਛੀ।
ਹਾਂ ਤੇ, ਫੇਰ ਛੱਡਿਆ ਆਏ ਸੀ ਉਹਨੂੰ।
ਅੱਛਾ।
ਹੂੰ।
ਓਹਨੂੰ, ਤੁਸੀਂ ਚਿਕਨ ਵਗੈਰਾ, ਪਾਂਦੇ ਹੋਗੇ ਤਾਂ ਕਰਕੇ।
ਹਾਂਜੀ-ਹਾਂਜੀ ਉਹ ਸਾਡੇ ਮੁੰਡਾ ਹੈਗਾ ਨਾ ਤੇ ਉਹ ਨਾ ਉੱਥੇ ਅਹ ਕੋਈ ਏਦਾਂ ਹੀ ਕਲੀਨਿਕ ਜਾਂ ਸੀਗਾ ਡੋਗ ਵਾਲਾ ਹੀ ਉੱਥੇ ਜੋਬ ਤੋਂ ਲਿਆਂਦਾ ਸੀ ਅਤੇ ਗਡੀਆਂ ਉੱਡੀਆਂ ਗਇਆ ਉ ਪਾ ਦਿੰਦੀ ਸੀ ਉਹਨੂੰ ਫੇਰ ਉਹਨੇ ਰੋਟੀ ਨੀ ਖਾਣੀ। ਹਾਂਜੀ। ਫੇਰ ਰੋਟੀ ਨੀ ਖਾਂਦਾ ਸੀ ਉਹ ਉਹ ਕਹਿੰਦਾ ਸੀ ਉਹੀ ਪਾਓ ਮੈਨੂੰ।
ਹੂੰ।
ਹੂੰ।
ਤਾਂਹੀ ਫੇਰ।
ਹਾਂਜੀ, ਪਰ ਅਸੀਂ ਨਾ ਹੁਣ ਇਹਨੂੰ ਨੀ ਆਦਤ ਪਾਈ ਇਹ ਚੀਜ਼ਾਂ ਦੇਣ ਦੀ।
ਸਹੀ ਆਂ।
ਹੂੰ।
ਹੂੰ।
ਮੈਂ ਕਿਹਾ ਐਨੇ ਵੀ ਏਦਾਂ ਹੀ ਹੋ ਜਾਣਾ ਫੇਰ।
ਹੋਰ ਕੀ।
ਹੂੰ।
ਫਿਰ ਇਹ ਨੂੰ ਛੱਡੋਗੇ।
ਹਾਂ ਇਹ ਫਾਇਦਾ ਸਹੀ ਐ।
ਹੂੰ, ਕੇਹੜੀ ਜਗਹ ਰਹਿੰਦੇ ਨਾ, ਕੋਲ ਫੇਰ ਮੋਹ ਪੈ ਜਾਂਦਾ ਵਾ।
ਤੇ ਜਦੋਂ ਉਹ ਛੱਡਿਆ ਸੀ ਉਦੋਂ ਵੀ ਸਾਨੂੰ ਇੰਨਾ ਔਖਾ ਹੋਇਆ ਉਹਨੂੰ ਛੱਡ ਕੇ। ਅਸੀਂ ਤਾਂ, ਰੋਣ ਲੱਗ ਪਏ ਸੀ। ਹਾਂ।
ਕਿਉਂਕਿ, ਇਹ ਵੀ ਇੱਕ ਤਰ੍ਹਾਂ ਫੈਮਿਲੀ ਮੈਂਬਰ ਜੇ ਬਣ ਜਾਂਦੇ ਆ ਨਾ ਨਾਲ ਰਹਿ ਕੇ।
ਹਾਂਜੀ, - ਹਾਂਜੀ। ਹੂੰ ਬਿਲਕੁਲ।
ਹੂੰ,
ਹੋਰ ਤੁਸੀਂ ਦੱਸੋ?
ਹੂੰ, ਦੱਸੋ?
ਹੂੰ,
ਚਲੋ ਠੀਕ ਹੈ ਮੈਂ ਤੁਹਾਨੂੰ ਬਾਅਦ 'ਚ ਕੋਲ ਕਰਦੀ ਹਾਂ ਠੀਕ ਹੈ।
ਓਕੇ, ਓਕੇ ਠੀਕ ਹੈ ਜੀ ਠੀਕ ਹੈ ਓਕੇ,